ਸਤਿ ਸ੍ਰੀ ਅਕਾਲ
ਲ ਜੀ ਕੀ ਹਾਲ ਹੈ?
ਵਧੀਆ ਜੀ ਤੁਸੀਂ ਸੁਣਾਓ?
ਬਸ ਠੀਕ ਹੈ ਜੀ
ਘਰ ਪਰਿਵਾਰ ਵਧੀਆ ਜੀ ਤੁਹਾਡਾ?
ਹਾਂਜੀ, ਸਭ ਵਧੀਆ ਜੀ ਤੁਸੀਂ ਸੁਣਾਓ ਤੁਹਾਡੇ ਪਰਿਵਾਰ ਸਭ
ਹਾਂਜੀ ਵਧੀਆ ਭਾਜੀ। ਹਾਂਜੀ। ਵਧੀਆ ਜੀ
ਠੀਕ ਐ ਜੀ ਪਰਿਵਾਰ ਚ ਸਭ ਤਾਜੀ ਬਾਜੀ ਹੈ? ਠੀਕ ਹੈ। ਠੀਕ ਹੈ। ਠੀਕ ਹੈ। ਆਪਾਂ ਕੋਈ ਡਿਸਕਸ ਕਰ ਲਈਏ। ਕੋਈ ਜਆਇੰਟ ਫੈਮਲੀ ਬਾਰੇ ਜਾਦਾ
ਹਾਂਜੀ ਹਾਂਜੀ। ਕਰ ਸਕਦੇ ਹੋ ਤੁਸੀ। ਹਾਂਜੀ ਹਾਂਜੀ।
ਹਾਂਜੀ। ਠੀਕ ਠੀਕ। ਠੀਕ ਆਪਾਂ ਦੇਖੀਏ ਵੀ ਪਹਿਲਾਂ ਆਪਾਂ ਸਾਰੇ ਇਕੱਠੇ ਰਹਿੰਦੇ ਸੀ ਦੋਨਾਂ ਚੀਜ਼ਾਂ ਦੇ ਫਾਇਦੇ ਨੁਕਸਾਨ ਤਾਂ ਹੁੰਦੇ ਹੀ ਹੈ ਤੇ ਬਟ ਆਪਾਂ ਹਾਂ ਹਾਂਜੀ। ਆਪਾਂ ਜਦੋਂ ਪਹਿਲਾਂ ਆਪਾਂ ਬਜ਼ੁਰਗਾਂ ਦੀ ਸ਼ਰਨ ਵਿੱਚ ਰਹਿੰਦੇ ਸੀ। ਉਹਨਾਂ ਦਾ ਆਸ਼ੀਰਵਾਦ ਰਹਿੰਦਾ ਸੀ ਵੱਡਿਆਂ ਦੇ ਮੁਤਾਬਿਕ ਚੱਲਦੇ ਸੀ ਤਾਂ ਪਰਿਵਾਰ ਸਾਰੇ ਖੁਸ਼ ਰਹਿੰਦੇ ਸੀ।
ਹਾਂ
ਆਪਾਂ ਕਿੰਨੇ ਖੁਸ਼ ਰਹਿੰਦੇ ਸੀ ਇਕੱਠੀਆਂ ਆਪਾਂ ਨੂੰ ਇਹ ਨੀ ਪਤਾ ਸੀ ਪ੍ਰੋਬਲਮ ਕਿਵੇਂ ਆਉਂਦੀ ਹੈ ਜੇ ਬੱਚੇ ਅੱਜ ਕੱਲ ਇੱਕ ਬੱਚਾ ਵੀ ਹੁੰਦਾ ਤੇ ਉਹ ਵੀ ਪਰਵਰਿਸ਼ ਕਰਨੀ ਔਖੀ ਹੋ ਜਾਂਦੀ। ਠੀਕ ਹੈ ਅਤੇ ਅੱਗੇ ਕਿੰਨੇ ਕਿੰਨੇ ਬੱਚੇ ਹੋ ਜਾਂਦੇ ਸੀ ਉਹ ਆਸ ਪਾਸ ਆਪਣੇ ਘਰ ਪਰਿਵਾਰ ਵਿੱਚ ਹੀ ਗਲੀ ਗੁਆਂਢ ਤੇ ਤੇ ਆਪਸ ਵਿੱਚ ਵੀ ਅ ਆਪਾਂ ਇਕੱਠੇ ਰਲ ਕੇ ਰਹਿੰਦੇ ਸੀ। ਤੇ ਜਿਹਦੇ ਨਾਲ ਕਿ ਸਾਨੂੰ ਬੱਚੇ ਪਰਵਰਿਸ਼ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ।
ਹਾਂਜੀ ਹਾਂਜੀ
ਤੇ ਬਟ ਅੱਜ ਕੱਲ ਜਿਹੜੇ ਹੈ ਬੱਚੇ ਜਿਹੜੇ ਹੈ ਉਹ ਆਜ਼ਾਦੀ ਭਾਲਦੇ ਨੇ
ਹਮ ਸਹੀ ਗੱਲ ਹੈ ਜੀ।
ਉਹ ਬੱਚੇ ਆਪ ਕਹਿੰਦੇ ਵੀ ਅਸੀਂ ਅਲੱਗ ਰਹਿਣਾ ਹੈ। ਆਜ਼ਾਦ ਰਹਿਣਾ ਹੈ। ਤੇ ਅੱਜ ਅਸੀਂ ਆਪਣੀਆਂ ਮਤਲਬ ਕਿ ਮਰਜ਼ ਉਹਦੇ ਨਾਲ ਫਿਰ ਆਪਾਂ ਨੂੰ ਸਰੀਰਕ ਤੌਰ ਤੇ ਵੀ ਪ੍ਰੋਬਲਮ ਆ ਜਾਂਦੀਆਂ ਨੇ। ਆਪਾਂ ਸਮੱਸਿਆਵਾਂ ਕਈ ਆ ਜਾਂਦੀਆਂ ਹੈ ਆਪਾਂ ਜ ਬਹੁਤ ਦਿੱਕਤਾਂ ਆ ਜਾਂਦੀਆਂ ਹਾਂਜੀ। ਪਹਿਲੇ ਵਾਲਾ ਜ਼ਮਾਨਾ ਵਧੀਆ ਸੀਗਾ। ਆਪਾਂ ਨੂੰ ਦਿੱਕਤਾਂ ਆ ਜਾਂਦੀ। ਹੁਣ ਆਪਾਂ ਨੂੰ ਵਿੱਤੀ ਤੌਰ ਤੇ ਵੀ ਆਪਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਵੀ ਘਰ ਦੇ ਖਰਚ ਬੱਚੇ ਕਰਨ ਵਿੱਚ ਅੱਗੇ ਇਕੱਠੇ ਬਜ਼ੁਰਗ ਇੱਕ ਸੰਭਾਲ ਲੈਂਦੇ ਸੀ। ਤਾਂ ਕਿਸੇ ਨੂੰ ਕੋਈ ਨਾ ਤਾਂ ਇਤਰਾਜ ਹੁੰਦਾ ਸੀ ਸਾਰੇ ਸਹਿਮਤ ਹੋ ਜਾਂਦੇ ਸੀ। ਹਾਂ ਕੋਈ ਸੀ ਹਾ ਬੇਫਿਕਰੇ ਵੀ ਸੀਗੇ ਮਤਲਬ ਕਿ ਵੀ ਦਿਮਾਗ ਤੇ ਕੋਈ ਬੋਝ ਵੀ ਨਹੀਂ ਸੀ ਅਸੀਂ ਬੇਫਿਕਰ ਸੀਗੇ ਸਾਰੇ ਵੀ ਵੱਡੇ ਬੈਠੇ ਆ ਕਰੀ ਜਾਂਦੇ।
ਹਾਂਜੀ ਸਹੀ ਗੱਲ ਹੈ ਜੀ।
ਜਿਹੜੇ ਆ ਉਹ ਜਿਵੇਂ ਅਸੀਂ ਕਰਨਾ ਸੀ ਅਲੱਗ ਰਹਿਣਾ ਉਹ ਇੱਕ ਸਿਸਟਮ ਜ ਪਤਾ ਨੀ ਕਿੱਦਾਂ ਦਾ
ਸਿਸਟਮ ਨਾ ਖ਼ਰਾਬ ਹੋ ਗਿਆ ਪਤਾ ਕੀ ਅੱਜ ਦਾ ਜਿਹੜਾ ਯੂਥ ਹੈਗਾ ਨਾ ਉਹ ਆਪਣੇ ਹਿਸਾਬ ਨਾਲ ਚੱਲਦਾ। ਪਹਿਲੇ ਦਾ ਜਿਹੜਾ ਸੀ ਨਾ ਯੂਥ ਉਹ, ਮਾਂ ਪਿਓ ਦੇ ਕਹਿਣ ਤੇ ਚੱਲਦਾ ਸੀ ਜੀ।
ਹਾਂ, ਉਹ ਹੁਣ ਹੁਣ ਮਾਂ ਪਿਓ ਜੇ ਮਾਂ ਪਿਓ ਦਾ ਹੁਣ ਕਹਿਣਾ ਨਹੀਂ ਮੰਨਦੇ ਕਰਦੇ। ਅੱਜ ਕੱਲ੍ਹ ਮਾਂ ਬਾਪ ਦਾ ਹਾਲ ਵੀ ਕੀ ਹੋਇਆ ਪਿਆ। ਦੇਖੋ ਕਿੱਥੇ ਵਰਿਦ ਆਸ਼ਰਮ ਚ ਛੱਡੀ ਜਾਂਦੀ। ਵੀ ਉਹ ਰੱਖ ਉਹ ਰੱਖ ਵੀ ਨਹੀਂ ਸਕਦੇ ਮਾਂ ਬਾਪ ਤਾਂ ਪੰਜ-ਪੰਜ, ਸੱਤ-ਸੱਤ ਬੱਚਿਆਂ ਨੂੰ ਵੀ ਪਾਲ ਲੈਂਦੇ ਸੀ।
ਹਾਂਜੀ। ਉਹੀ ਤੇ ਹੁਣ ਤੇ ਇੱਕ-ਇੱਕ ਦੋ ਬੱਚੇ ਨਹੀਂ ਪਲ਼ਦੇ।
ਹਾਂ, ਉਹਨਾਂ ਦੇ ਇੱਕ ਦੋ ਬੱਚੇ ਨ ਇਹਨਾਂ ਤੋਂ ਸੰਭਾਲੇ ਜਾਂਦੇ ਹਗੇ। ਦੱਸੋ ਮਾਂ-ਮਾਂ ਬਾਪ ਬੱਚਿਆਂ ਨੂੰ ਸੰਭਾਲ ਲੈਂਦੇ ਸੀ। ਬੱਚੇ ਨੀ ਸੰਭਾਲ ਸਕਦੇ ਸੀ। ਤੁਸੀਂ ਇਹ ਦੇਖੋ ਅਲੱਗ ਵੀ ਰਹਿਣਾ ਐ। ਤੇ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ। ਸਮੱਸਿਆਵਾਂ ਵੀ ਦੇਖਦੇ ਵੀ ਸਮੱਸਿਆ ਹਾਂਜੀ। ਤੇ ਬਸ ਇੱਕ ਆਜ਼ਾਦੀ ਭਾਲੀ ਹੈ। ਹੋਰ ਇਹਨਾਂ ਨੇ ਇਹ ਨ ਸੋਚਿਆ ਵੀ ਸਾਨੂੰ ਕਿਸ ਚੀਜ਼
ਹੂੰ, ਪਤਾ ਕੀ ਹੈ ਜੀ। ਪਹਿਲੇ-ਪਹਿਲੇ ਤਾਂ ਉਹ ਸਿਸਟਮ ਅਸੀਂ ਮਾਂ ਪਿਓ ਦੀ ਪੁਰੀ ਕੇਅਰ। ਅੱਜ ਕੱਲ੍ਹ ਦੇ ਜ਼ਮਾਨੇ ਚ ਪੁੱਛਦਾ ਹੀ ਨਹੀਂ ਕੋਈ।
ਸਹੀ ਗੱਲ ਐ। ਸਹੀ ਗੱਲ ਐ। ਸਹੀ ਗੱਲ ਐ।
ਉਹੀ ਜੀ। ਮਾਂ ਪਿਓ ਨੂੰ ਸਮਝ ਹੀ ਨਹੀਂ, ਕੁਛ ਜਿਹਨਾਂ ਨੇ ਪਾਲਿਆ ਐ।
ਹਾਂ, ਸਹੀ ਗੱਲ ਐ। ਅ ਅੱਗੇ ਸੀ ਨਾ ਅੱਗੇ ਸੀ ਵੀ ਇੱਕ ਚ ਤੁਸੀਂ ਇਹ ਦੇਖੋ ਹੋਰ ਦੇਖੋ ਵੀ ਅੱਗੇ ਇੱਕ ਛੱਤ ਥੱਲੇ ਸਾਰੇ ਰਹਿ ਲੈਂਦੇ ਸੀ
ਹੂੰ।
ਤੇ ਹੁਣ ਦੇਖੋ ਵੀ ਹੁਣ ਜੇ ਘਰੇ ਪ੍ਰੋਗਰਾਮ ਵੀ ਹੁੰਦਾ ਨਾ ਆਪਾਂ ਘਰ ਥੋੜ੍ਹਾ ਜਿਹਾ ਵੀ ਫੰਕਸ਼ਨ ਕਰ ਲਈਏ ਕੋਈ ਪ੍ਰੋਗਰਾਮ ਕਰਕੇ। ਤੇ ਉਹ ਸਾਰੇ ਅੱਗੇ ਨਾ ਇੱਕ-ਇੱਕ ਵਿਹੜੇ ਚ ਜਾਂ ਇੱਕ ਕਮਰੇ ਵਿੱਚ ਸਾਰੇ ਇਕੱਠੇ ਹੋ ਕੇ ਰਲ ਕੇ ਖੱਪਬਾਜੀ ਕਰਨੀ ਤੇ ਸੋ ਜਾਣਾ। ਇਕੱਠ ਹੁਣ ਹਰ ਕੋਈ ਆਪਣੀ ਅਲੱਗ ਅਲੱਗ ਆਪਣੀ ਨਾ ਆਜ਼ਾਦੀ ਭਾਲਦਾ।
ਹਾਂ, ਉਹੀ ਗੱਲ ਹੈ ਜੀ।
ਕਹਿ ਦਿੰਦੇ ਆ ਵੀ ਜਿਵੇਂ ਪ੍ਰਾਈਵੇਸੀ ਕਹਿ ਦਿੰਦੇ ਹਾਂ। ਜਿਵੇਂ ਆਪਣੇ ਅੱਗੇ ਅੱਗੇ ਹਾਂ। ਹਾਂ, ਅੱਗੇ ਸੀਗੀ ਪ੍ਰਾਈਵੇਸੀ ਘੱਟ ਹੁੰਦੀ ਸੀਗੀ।
ਹਾਂਜੀ।
ਓ ਪ੍ਰਾਈਵੇਸੀ ਘੱਟ ਹੁੰਦੀ ਸੀ। ਬਟ ਦੂਜਿਆਂ ਦਾ ਕੈਣਾ ਮੰਨਕੇ ਰੇਂਦੇ। ਕੱਠੇ ਸੀਗੇ। ਹੁਣ ਜਦੋਂ ਕੋਈ ਫੰਕਸ਼ਨ ਆ- ਕਰ ਲਈਏ ਉਹ ਆਪਾਂ ਕੇਂਦੇ ਵੀ ਇੱਕ ਘਰ 'ਚ ਦੋ ਜਾਂ ਤਿੰਨ ਕਮਰੇ ਤਾਂ ਹੁੰਦੇ ਆ। ਓ ਆ ਕੇ ਬੱਚਿਆਂ ਦੇ ਜੇ ਹਾਂ। ਓ ਜੇ ਬਚ- ਪੇ ਜੇ ਆਏ ਆ ਤੇ ਉਨਾਂ ਨੇ ਕੇਣਾ ਆ ਮੇਰਾ ਕਮਰਾ। ਆ ਮੇਰਾ- ਜਿੰਨੇ ਰਿਸ਼ਤੇਦਾਰ ਅੱਗੇ ਇੱਕ- ਘਰ 'ਚ ਸਮਾ ਜਾਣ ਦੇ ਸੀ ਹੁਣ ਉਨਾਂ ਨੂੰ ਹੋਟਲਾਂ -ਹੋਟਲਾਂ ਵਿੱਚ- ਤੇ ਠਰਾਣਾ ਪੈਂਦਾ। ਕੋਈ ਫੰਕਸ਼ਨ- ਉਦੇ ਉਨਾ ਹੋਟਲਾ ਚਢ- ਖਰਚੇ ਵੀ ਵਧੇ ਇਦੇ ਨਾਲ- ਆਪਣੇ ਆਪਣੇ ਖਰਚ- ਤੇ ਖਰਚੇ ਵੀ ਵਧੇ ਐ। ਜਿੰਮੇਵਾਰੀਆਂ ਵੀ ਜ਼ਾਦਾ ਵੱਧ- ਈਆਂ। ਅੱਗੇ ਰਲ ਕੇ ਕਰ ਲੈਂਦੇ ਸੀ ਕੰਮ। ਕਰਨ ਵਲੇ ਕੋਈ ਬੋਝਦੀ ਨੀ।
ਜੀ ਅੱਜ ਦਾ ਟੈਮ ਤੇ ਐਸਾ ਹੈਗਾ ਜੀ। ਜਿਵੇਂ ਮੁੰਡੇ ਦਾ- ਵਿਆਹ ਹੁੰਦਾ ਐ।
ਹਾਂਜੀ
ਹੁਣ ਕੁੜੀ ਕੇਂਦੀ ਏ ਜੀ ਮਾਂ ਪਿਓ ਤੋਂ ਅਲੱਗ ਰੋ ਜੀ। ਐਵੇਂ ਨੀ ਰੇਣਾ ਵੇਖੋ ਜੀ ਪੇਲੇ ਜਮਾਨੇ 'ਚ ਹੁੰਦਾ ਸੀ ਏਦਾਂ।
ਹਾਂ ਅੱਗੇ ਕਦੇ ਵੀ ਨੀ ਹੁੰਦਾ ਸੀਗਾ। ਓ ਆਂਦੇ ਸਾਰ ਈ ਬੱਚੇ ਨੂੰ ਮੁੰਡੇ ਨੂੰ ਮਾਂ ਨਾਲੋਂ ਅਲੱਗ- ਕਰਦੇ।
ਆਹ।
ਸਈ ਗੱਲ ਐ।
ਅੱਜ ਕੱਲ੍ਹ ਦਾ ਜ਼ਮਾਨਾ ਖ਼ਰਾਬ ਹੈਗਾ ਜੀ। ਪੇਲੇ ਜ਼ਮਾਨਾ ਸਈ ਸੀ। ਚ
ਹਾਂ- ਬਿਲਕੁਲ ਸਈ ਏ। ਬਿਲਕੁਲ ਸਈ ਵੀ ਸ ਸਈ ਵੀ ਸੀਗਾ। ਜ਼ਿੰਮੇਵਾਰੀਆਂ ਤੁਸੀਂ ਏ ਨੀ ਸੋਚਦੇ ਬੱਚੇ ਓ ਹੁਣ ਅੱਜ ਕੱਲ੍ਹ ਦੀਆਂ ਫੈਸਿਲਿਟੀਜ਼ ਵੇਖਦੇ ਨੇ। ਤਰ੍ਹਾਂ ਤਰ੍ਹਾਂ ਦੀਆਂ ਫੈਸਿਲਿਟੀਜ ਐ। ਬਜ਼ੁਰਗਾਂ ਨੂੰ ਇਨਾਂ ਫੈਸਿਲਿਟੀਸ਼ਜ ਬਾਰੇ ਨਈ ਜ਼ਾਦਾ- ਨੌਲੇਜ ਹੈਗੀ ਤੇ। ਪੇ ਬਚ- ਜਿਹੜੇ ਉਨਾਂ ਤੋਂ- ਖਿਜਣ ਲੱਗ ਜਾਂਦੇ।
ਉਹੀ ਤੇ ਅੱਜ ਕੱਲ੍ਹ ਫੋਨ ਆ ਗਏ ਨੇ। ਇੰਨੀ ਚੀਜ਼ਾਂ ਸਹੂਲਤਾਂ ਮਿਲੀਆਂ ਹਨ।
ਹਾਂਜੀ। ਤੇ ਓ ਸਹੂਲਤਾਂ ਨੇ ਈ ਕੰਮ ਖ਼ਰਾਬ ਕੀਤਾ। ਕੀਤਾ ਨਾ ਸਾਰਾ ਵੀ ਸਾਰਾ ਕੁਛ ਉਨਾਂ ਨੂੰ- ਉਹਨਾਂ ਨੂੰ ਮਿਲ ਗਿਆ। ਅੱਗੇ ਘਰੋਂ ਹੀ ਸਾਰੀਆਂ ਚੀਜ਼ਾਂ ਦਾ ਆਪਣਾ ਹੁੰਦਾ ਸੀ ਨਹੀਂ ਚੀਜ਼ ਬਣੀ ਚਲੋ ਘਰੇ ਆਪਾਂ ਆਹ ਚੀਜ਼ ਕਰ ਲਈਏ ਆਹ ਬਣਾ ਲਈਏ ਸਾਰੇ ਇਕੱਠੇ ਹੱਸ ਖੇਡ ਲਈਏ ਸਾਰੇ, ਕੇ ਖਾ ਪੀ ਲੈ ਕੇ ਤੇ ਹੁਣ- ਹੁਣ ਜਾਂਦੇ ਬਾਹਰ ਉਹ ਕਹਿੰਦੀ ਘਰੇ ਨਹੀਂ ਹੁਣ ਹੁਣ ਅਸੀਂ ਬਾਹਰ ਚੱਲੇ ਹਾਂ। ਨਾਲੇ ਆਪਣਾ ਇਕੱਲਾ ਚੱਲਿਆ। ਚਾਹੁੰਦੇ ਆ ਬਸ ਅਸੀਂ ਅਸੀਂ ਮੀਆਂ ਬੀਵੀ ਹੋਈਏ ਤੇ ਸਾਡੇ ਬੱਚੇ
ਹਾਂ ਬਸ ਉਹੀ ਗੱਲ ਹੈ ਜੀ
ਹਾਂ ਸਹੀ ਗੱਲ
ਪਤਾ ਕੀ ਹੈ ਜੀ ਪਹਿਲੇ ਫ਼ੋਨ ਦਾ ਜ਼ਮਾਨਾ ਨਹੀਂ ਕਿ ਪਹਿਲੇ ਸਾਰੇ ਬੱਚੇ ਸਾਰੇ ਏਦਾਂ ਅੱਜ ਕੱਲ੍ਹ ਫੋਨ ਆ ਗਏ ਨੇ ਸਭ ਆਪਣੇ ਆਪਣੇ ਮਸਤ ਹੋ ਗਏ ਨੇ
ਸਹੀ ਗੱਲ ਹੈ ਸਹੀ ਗੱਲ ਹੈ ਅੱਗੇ ਪਤਾ ਕੀ ਸੀ ਅੱਗੇ ਸੋਸ਼ਲ ਸਰਕਲ ਵੀ ਹੁੰਦਾ ਉਸਦਾ ਅਸੀਂ ਮਤਲਬ ਕਿ ਆਪਣੇ ਸਮਾਜ ਦੇ ਵਿੱਚ ਆਪਾਂ ਅੱਛੀ ਤਰ੍ਹਾਂ ਵਿਚਰ ਲੈਂਦੇ ਸੀਗੇ
ਹਾਂਜੀ ਉਹੀ ਗੱਲ
ਜੇ ਗਲੀ ਗੁਵਾਂਢ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਜੇ ਕਿਦੇ ਘਰ ਸਮੱਸਿਆ ਹੀ ਹੈ ਨਾ ਤੇ ਸਮਝੋ ਸਮਝਦੇ ਸੀ ਵੀ ਇਹ ਸਮੱਸਿਆ ਮੇਰੀ ਇਹ ਸਮਝ ਲੈਂਦੇ ਸੀ ਸਾਰੇ ਇਕੱਠੇ ਹੋ ਸਾਰੇ ਇਕੱਠੇ ਹੋ ਜਾਂਦੇ ਸੀ। ਹੁਣ ਅੱਜ ਕੱਲ੍ਹ ਤਾਂ ਤੁਸੀਂ ਇਹ ਦੇਖ ਲਓ ਵੀ ਘਰ ਵਿੱਚ ਆਪਾਂ ਕਰੋਨਾ ਦੇ ਦਿਨਾਂ ਵਿੱਚ ਵੀ ਦੇਖਿਆ। ਘਰ ਵਿੱਚ ਵੀ ਚਲੋ ਕੋਈ ਮਿਸਐਪਨਿੰਗ ਕਿਸੇ ਤਰ੍ਹਾਂ ਵੀ ਮਤਲਬ ਕਿ ਕੋਈ ਵੀ ਘਟਨਾ ਵਾਪਰ ਵਾਪਰ ਜਾਂਦੀ ਹੈ ਕੋਈ ਘਟਨਾ ਵਾਪਰ ਗਲੀ ਗੁਆਂਢ ਚੋਂ ਨੀ ਪਤਾ ਹੁੰਦਾ ਵੀ ਇਹਦੇ ਘਰ ਆਹ ਹੈ ਗਿਆ ਤੇ ਉਹ ਆਪਣੀ ਬਸ ਇੱਕ ਦੇਖ ਦੇਖ ਲੈਂਦੇ ਵੀ ਅਸੀਂ ਹੁਣ ਇੱਕ ਵਾਰੀ ਜਾਇਆ ਹੀ ਹੈ ਆਪਣੀ ਫੋਰਮੈਲਿਟੀ ਕਰਕੇ ਤੇ ਕਰ ਲਈਏ ਆਪਣਾ
ਬਸ ਦਿਲੋਂ ਨੀ ਕਰਦਾ ਜਿੱਦਾਂ ਪੀੜ ਹੁੰਦੀ ਹੈ ਨਾ ਜਿਵੇਂ ਗੁਵਾਂਢ ਦੀ ਹਾਂਜੀ
ਇਹ ਗੱਲ ਹੈ। ਉਹ ਹੁਣ ਲੋਕਾਂ ਨੇ ਨਾ ਪਹਿਲ ਦੇ ਆਜ਼ਾਦੀ ਨੂੰ ਤੇ ਪ੍ਰਾਈਵੇਸੀ ਨੂੰ ਦੋ ਚੀਜ਼ਾਂ ਨੂੰ ਉਹਨਾਂ ਨੇ ਅੱਜ ਹਾਂ ਦੋ ਚੀਜ਼ਾਂ ਨੂੰ ਉਹਨਾਂ ਨੇ ਪਹਿਲ ਦੇਤੀ ਵੀ ਅਸੀਂ ਆਜ਼ਾਦ ਰਹਿਣਾ ਵੀ ਸਾਡੀ ਚ ਕੋਈ ਕੋਈ ਦਖ਼ਲ ਨਾ ਦੇਵੇ ਸਾ ਵਿੱਚ ਸਾਡੀ ਆਪਦਾ ਜੀਵਨ ਹੈ ਅਸੀਂ ਆਪਦਾ ਜੀਵਨ ਜਿਵੇਂ ਮਰਜੀ ਗੁਜ਼ਾਰੀਏ ਇਸ ਕਰਕੇ ਮਾਂ ਬਾਪ ਨੂੰ ਵੀ ਪਰੇ ਕਰ ਦਿੰਦੇ
ਹਮ ਪਤਾ ਕੀ ਹੈ ਜੀ ਅੱਜ ਕੱਲ੍ਹ ਦਾ ਜ਼ਮਾਨਾ ਅਲੱਗ ਹਿਸਾਬ ਦਾ ਹੋ ਗਿਆ ਕਹਿੰਦੇ ਨਾ ਆਪਣੀ ਕਿਸੇ ਨੂੰ ਕੁੱਛ ਨਾ ਦਸੀਏ ਅਸੀਂ ਆਪਣੀ ਲਾਈਫ ਵਿੱਚ ਪਰ ਹੋਰ ਚਹੀਏ ਪ੍ਰਾਈਵੇਸੀ ਹ ਆਹ ਉਹ ਕਹਿੰਦੇ ਨਜ਼ਰ ਲੱਗ ਜਾਏਗੀ ਜੀ ਯੇ ਹੋ ਜਾਏਗਾ
ਹਾਂ ਸਹੀ ਵੀ ਉਹ ਉਹ ਇੱਥੋਂ ਤੱਕ ਕੀ ਵੀ ਦੱਸੋ ਨਜ਼ਰ ਘਰਦਿਆਂ ਥੋੜੀ ਲਗਦੀ ਹੈ ਵੀ ਸੋਚ ਲੋਕਾਂ ਬਈ ਐਡੀ ਮਤਲਬ ਕਿ ਗ਼ਲਤ ਹੋ ਗਈ ਹੈ ਉਹ ਕਹਿੰਦੇ ਵੀ ਘਰ ਦੇ ਜਿਵੇਂ ਘਰ ਦੇ ਕੋ ਤਾਇਆ ਚਾਚੀ ਮਾਇ ਸਭ ਹੁੰਦੇ ਆ ਰਿਸ਼ਤੇ ਰਿਸ਼ਤਿਆਂ ਦੀ ਅਹਿਮੀਅਤ ਵੀ ਖ਼ਤਮ ਹੁੰਦੀ ਜਾਂਦੀ
ਜੀ ਅੱਜ ਕੱਲ੍ਹ ਤਾਂ ਪੁੱਛਦਾ ਹੀ ਨਹੀਂ ਜੀ ਕੋਈ
ਡਰਨ ਲੱਗ ਗਿਆ ਵੀ ਨਹੀਂ ਅਸੀਂ ਅਲਗ ਹੋ ਜਾਣਾ ਵੀ ਇਹਨ ਫਲਾਨੀ ਨੇ ਤੇਰੀ ਮਾਂ ਨੇ ਆਹ ਕੀਤਾ ਤੇਰੀ ਤੇਰੀ ਚਾਚੀ ਨੇ ਆਹ ਕੀਤਾ ਵੀ ਮੈਂ ਨੀ ਰਹਿਣਾ ਗਾ ਉਹ ਜਨਾਨੀਆਂ ਏਦਾਂ ਦੀਆਂ ਆਉਂਦੀਆਂ ਨੇ ਕਿ ਉਹਨਾਂ ਨੂੰ ਅਲੱਗ ਕਰ
ਹਾਂਜੀ ਉਹੀ ਗੱਲ ਹੈ ਨਾ ਜੀ ਅੱਜ ਕੱਲ੍ਹ ਤਾਂ ਹਮ ਉਹ ਵੀ ਕੀ ਕਰਨ ਵਿਚਾਰੇ
ਉਹ ਉਹਨਾਂ ਨੇ ਅਸਲ ਚ ਆਪਣਾ ਘਰ ਬਚਾਉਣਾ ਹੁੰਦਾ ਗੱਲ ਹੈ ਉਹ ਕਹਿੰਦੇ ਫੇਰ ਮਾਵਾਂ ਵੀ ਕਹਿ ਜਾਂਦੀਆਂ ਮ ਮਾਵਾਂ ਵੀ ਕਹਿ ਦਿੰਦੀਆਂ ਵੀ ਮੇਰੇ ਬੱਚੇ ਦਾ ਘਰ ਵੱਸਣਾ ਚਾਈਦਾ। ਵੀ ਚੱਲ ਤੁਸੀਂ ਅਲੱਗ ਰਹਿ ਲੋੋ ਉਹ ਸਹਿਮਤ ਹੋ ਜਾਂਦੇ ਆ ਮਾਂ ਬਾਪ ਵੀ ਹੁਣ ਜ਼ੋਰ ਨੀਂ ਲਾਉਂਦੇ ਵੀ ਤੁਸੀਂ ਸਾਡੇ ਨਾਲ ਰਹੋ। ਉਹ ਤਾਂ
ਮਾਂਵਾ ਸੋਚ ਕਿੰਨੀ ਵਧੀਆ ਸੀ, ਆਪਣੇ ਬੱਚੇ ਦਾ ਘਰ ਖਰਾਬ ਕਰੇ
ਹਾਂ, ਹੁਣ ਵੀ ਐ ਮਾਂ ਤਾਂਹੀ ਤਾਂ ਕਹਿੰਦੇ ਕਹਿੰਦੇ ਮਾਂ ਹਮੇਸ਼ਾ ਬਲੀਦਾਨ ਦਿੰਦੀ ਐ। ਜੋ ਬੱਚੇ ਨੂੰ ਜਨਮ ਦਿੰਦ ਵੀ ਉਹ ਤੇ ਬਲੀਦਾਨ ਹੀ ਦਿੰਦੀ ਐ, ਜੇ ਬੱਚੇ ਹੁਣ ਉਹ ਜ਼ਮਾਨਾ ਬਦਲ ਗਿਆ। ਜੇ ਬੱਚੇ ਹੁਣ ਮਤਲਬ ਕੀ ਕਹਿੰਦੇ ਵੀ ਅਲੱਗ ਰਹਿਣੈ ਵੀ ਆ ਅਗਲੇ ਉਹ ਮਾਂ ਫਿਰ ਵੀ ਸਹਿਮਤ ਹੋ ਜਾਂਦੀ ਐ, ਮਾਂ ਬਾਪ ਇਸ ਕਰਕੇ ਸਹਿਮਤ ਹੋ ਜਾਂਦੇ ਘਰ ਚ ਲੜਾਈ ਨਾ ਪਵੇ ਬਸ ਉਹ ਕਹਿੰਦੇ ਲੜਾਈ ਨਾ ਪਵੇ, ਕੋਈ ਨੀ ਪੁੱਤ ਤੁਸੀਂ ਅਲੱਗ ਰਹਿ ਲੋ ਤੁਸੀਂ ਅਲੱਗ ਰਹਿ ਲੋੋ, ਸਾਡੇ ਉਹ ਫਿਰ ਵੀ ਕਹਿਣਗੇ ਆਸ਼ੀਰਵਾਦ ਹੀ ਦੇਣਗੇਂ, ਸਾਡੇ ਕੋਲੋਂ ਜਿਹੜੀ ਚੀਜ਼ ਦੀ ਲੋੜ ਹੋਈ ਤੁਸੀਂ ਸਾਡੇ ਭੁੱਲ ਗਏ ਹੋ ਸਾਡਾ ਆਸ਼ੀਰਵਾਦ ਤੁਹਾਡੇ ਨਾਲ ਐ। ਬਸ ਤੁਸੀਂ ਅਲੱਗ ਰਹਿ ਲੋਓ ਪਰ ਰਹੀਓ ਖੁਸ਼ ਤੇ ਕਿਸੇ ਤਰ੍ਹਾਂ ਦੀ ਤਂਗੀ ਤੰਗੀ ਨਾਂ ਆਵੇ ਫੇਰ ਵੀ ਕਹਿਣਗੇ ਵੀ ਕਿਸੇ ਤਰ੍ਹਾਂ ਦੀ ਤੰਗੀ ਨਾਂ ਮਾਂ ਸਹੀ ਗੱਲ ਏ, ਜੁਆਇੰਟ ਫੈਮਿਲੀ ਤਾਂ ਬਹੁਤ ਵਧੀਆ ਸੀ। ਤੇ ਅੱਜ-ਕੱਲ੍ਹ ਜਿਹੜੀਆਂ ਅਲੱਗ ਰਹਿਣ ਲੱਗ ਗਏ ਨਾ ਸਿੰਗਲ, ਸਿੰਗਲ
ਅੱਜ-ਕੱਲ੍ਹ ਤੇ ਜੀ ਰਹਿ ਨਹੀਂ ਸਕਦੀ ਜੁਆਇੰਟ ਫੈਮਲੀਆਂ
ਹਾਂ, ਹਾਂ, ਹਾਂ, ਹਾਂ। ਸਹੀ ਗੱਲ ਐ, ਸਹੀ ਨਈਂ ਰਹਿ ਸਕਦੇ ਵਾਕੇ ਨਈਂ ਰਹਿ ਸਕਦੈ ਸਹੀ ਗੱਲ ਹਾਂ, ਹਾਂ, ਹਾਂ, ਸਹੀ ਬਿਲਕੁਲ ਸਹੀ ਐ ਪਰ ਗੱਲ ਇਹ ਨਾਂ ਵੀ ਹੁਣ ਹਾਲਾਤਾਂ ਦੇ ਨਾਲ-ਨਾਲ ਢਲਣਾ ਪੈਂਦਾ ਮਾਂ ਬਾਪ ਨੂੰ ਵੀ ਢਲਣਾ ਪੈਂਦਾ ਸਹੀ ਗੱਲ ਕਰ ਕੁਛ ਨੀਂ ਸਕਦਾ। ਬਦਲਣਾ ਪੈਂਦਾ ਬਿਲਕੁਲ ਬਦਲਣਾ ਗੱਲ ਵਿੱਚ ਦੇਖਿਆ ਜਾਵੇ ਤਾਂ ਕੱਲਾ ਬੰਦਾ ਵੀ ਜੇ ਸੋਚਣ ਵਾਲੀ ਗੱਲ ਹੋਵੇ ਤਾਂ ਇਕੱਲਾ ਬੰਦਾ ਵੀ ਕੁਛ ਨੀਂ ਕਰ ਸਕਦਾ।
ਹਾਂ ਉਹ ਤੇ ਹੈਈ ਏ ਜੀ
ਇਕੱਲਿਆਂ ਚ ਫਾਇਦੇ ਹੈਗੇ ਹੈ ਜੋ ਕੱਲਿਆਂ ਚ ਫਾਇਦੇ ਹੈ ਉਹ ਇਕੱਠਿਆਂ ਚ ਨਹੀਂ ਤੇ ਜੋ ਇਕੱਠਿਆਂ ਚ ਫਾਇਦੇ ਹੈਗੇ ਆ ਉਹ ਕੱਲਿਆਂ ਚ ਨਹੀਂ ਹੈਗੇ ਉਹ ਕੱਲਿਆਂ ਚ ਨਹੀਂ ਪਰ ਇੱਕ ਦੁ ਇੱਕ ਦੁ, ਇੱਕ ਦੂਜੇ ਦੇ ਪੂਰਕ ਨੇ ਇੱਕ ਦੂਜੇ ਦੇ ਨਾਲ-ਨਾਲ ਚੱਲਦੇ ਨੇ ਤੇ ਪਰ ਜਦੋਂ ਆਪਾਂ ਉਹ ਟਾਈਮ ਮਿਲ ਜਾਂਦਾ ਆਪਾਂ ਜੁਆਇੰਟ ਫੈਸਿਲੀ ਰਹਿੰਦੇ ਆਾਂ ਇਕੱਠੇ ਫੈਮਲੀ ਚ ਜਦੋਂ ਰਹਿੰਦੇ ਆਂ ਉਦੋਂ ਸਾਨੂੰ ਕੱਲਿਆਂ ਨੂੰ ਕੁਛ ਟਾਈਮ ਇਹ ਤਾਂ ਨੀ ਹੈਗਾ ਵੀ ਮਾਂ ਬਾਪ ਨਹੀਂ ਦਿੰਦੇ ਗੇ ਕੱਲਿਆਂ ਨੂੰ ਕੁਛ ਟਾਈਮ ਤਾਂ ਦਿੰਦੇ ਹੀ ਹੈ ਨਾ ਤੇ ਉਹ ਓਨੇ ਚ ਸੰਤੁਸ਼ਟ ਨਹੀਂ ਹੁੰਦੇ ਹੈਗੇ ਉਸ ਗੱਲ ਚ ਸੰਤੁਸ਼ਟ ਨਹੀਂ ਹੁੰਦੇ ਸਭ ਤੋਂ ਵੱਡੀ ਤਾਂ ਸੰਤੁਸ਼ਟੀ ਹੀ ਚਾਹੀਦੀ। ਓਕੇ ਜੀ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਰਜਏ ਠੀਕ ਹੈ ਜੀ ਠੀਕ ਹੈ ਓਕੇ।